ਹੈਲੋ
ਹੈਲੋ ਸਤਿ ਸ੍ਰੀ ਅਕਾਲ ਭਾਜੀ
ਸਤਿ ਸ੍ਰੀ ਅਕਾਲ ਭਾ ਜੀ ਹੋਰ ਕੀ ਹਾਲ ਚਾਲ ਹੋ
ਵਧੀਆ ਹੋਰ ਤੁਸੀਂ ਸੁਣਾਓ ਭਾਜੀ ਠੀਕ ਹੋ
ਵਧੀਆ ਵਧੀਆ ਹੋਰ ਕੀ ਕਰ ਰਹੇ ਹੋ
ਕੁਛ ਨੀ ਅੱਜ ਕਿਵੇਂ ਯਾਦ ਕਰ ਲਿਆ ਫਿਰ
ਬਸ ਥੋੜ੍ਹਾ ਟਾਈਮ ਹੈਗਾ ਸੀ ਮੈਂ ਕਿਹਾ ਫੋਨ ਕਰ ਲਈਏ ਭਾਜੀ ਨੂੰ ਤਾਂ ਕਰਕੇ ਤੁਸੀਂ ਤੇ ਯਾਦ ਕਰਨਾ ਨ
ਮੈਂ ਵੀ ਕਰਨਾ ਸੀ ਤੁਹਾਨੂੰ ਅੱਜ ਫੋਨ ਬਸ ਬੀਜ਼ੀ ਆਇਆ ਸੀ ਘਰ ਤੇਨ ਗਿਆ ਸੀ ਨਾ ਘੁੰਮਣ ਫਿਰਨ ਮਸੂਰ ਤੇ ਗਏ ਰ ਸੀ
ਗੇੜੀ ਕੁੜੀ ਦੇ
ਹਾਂਜੀ ਹਾਂ ਵਾਈਫ ਬੱਚੇ ਸਾਰੇ ਕਹਿ ਰਹੇ ਸੀ ਕਿ ਕਮਾਨ ਲੈ ਕੇ ਜਾਓ ਕਮਾਨ ਹੈ ਕੇ ਜਾਓ
ਤੇ ਪਹਾੜੀ ਇਲਾਕੇ ਤੇ ਗਏ ਉੱਧਰ ਤੇ ਭਾਜੀ ਭੇੜ ਹੋਣੀ ਹੈ
ਵਾਧੂ ਹਾਂਜੀ ਹਾਂਜੀ ਵਾਧੂ ਭੀੜ ਸੀ ਵਾਧੂ ਭੀੜ
ਫਿਰ ਕਿਵੇਂ ਗਏ ਬੱਸ ਤੇ ਗਏ ਗੱਡੀ ਤੇ ਗਏ ਉਹ ਅੱਛਾ ਅੱਛਾ ਸਹੀ ਉਹ ਗੱਡੀ ਚਲਾਣੀ ਸੀ।
ਹਾਂਜੀ ਹਾਂਜੀ ਹੋ ਗਿਆ ਮੈਨੂੰ ਦੋ ਤਿੰਨ ਮਹੀਨੇ ਹੋ ਗਏ ਨੇ ਕਾਰ ਚਲਾਨੀ ਸਿਖ ਲਈ ਮੈਂ।
ਗਿਆ ਸਿਰਫ ਤੁਸੀਂ ਜਨਾਨੀ ਆਦਮੀ ਦੇ ਬੱਚੇ
ਹਾਂ ਬਸ ਤੇ ਨਾਲ ਨਾਲ ਕਹਦੇ ਹੋ ਗਏ ਤਾਈ ਦੇ ਹੋ ਗ ਮੁੰਡੇ ਕੁੜੀ ਹੋ ਗਦੇ ਭਰਾ ਭਰੂ ਹੋ ਗਏ।
ਅੱਛਾ ਅੱਛਾ ਅੱਛਾ ਇੱਕ ਇੱਕ ਫੈਮਿਲੀ ਹੋਰ
ਹਾਂ ਹਾਂਜੀ ਹਾਂਜੀ
ਚਲੋ ਵਧੀਆ ਗੱਲ ਹੈ ਦੋ ਫੈਮਲੀਆਂ 'ਚ ਇੰਜੋਏ ਹੋ ਜਾਂਦਾ ਨਾ।
ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਪਰ ਹਾਂ ਪਰ ਫਾਇਦਾ ਨਹੀਂ ਆਇਆ ਇਸ ਟਾਈਮ ਜਾਣ ਤੇ ਨਾ ਬੜੀ ਭੀੜ ਸੀ ਵਾਧੂ ਭੀੜ
ਹਾਂਜੀ ਹਾਂਜੀ ਭਾਜੀ ਉਹ ਤੇ ਹੈ ਹੀ ਹੈ ਉਹ ਤੇ ਆਪਾਂ ਨਿਊਜ਼ ਦੇਖ ਰ ਹਾਂ ਤਾਂ ਕਰਕੇ ਜਾ ਨੀ ਰਹੇ ਐਪਸ ਸੋਸ਼ਲ ਸਾਈਟ ਤੇ ਆ ਰਹੀ। ਨਾ ਬਈ ਪਹਾੜੀ ਇਲਾਕੇ ਚ ਬੜੀ ਭੀੜ ਹੋ ਰਹੀ ਹੈ ਫੈਮਲੀਆਂ ਪਹੁੰਚਈਆਂ ਹੋਈਆ ਨੇ। ਜਾਮ ਲੱਗੇ ਨੇ ਬੜੇ ਲੰਬੇ ਹੇਮਕੁੰਟ ਸਾਹਿਬ ਵੀ ਬੜਾ ਲੰਬਾ ਜਾਮ ਲੱਗਾ। ਕਿਰਿਆ ਨੇ
ਅੱਛਾ ਨਾ ਨਾ ਨਾ
ਜੋਸ਼ੀ ਮਠ ਤੋਂ ਲੈ ਕੇ ਬੜਾ ਲੰਬਾ ਜਾਮ ਲੱਗਿਆ ਇਹਨੇ ਮੇ ਸੁਣਨਾ ਨੀ ਚਾਹ ਤੀਹ ਕਿਲੋਮੀਟਰ ਦਾ ਜਾਮ।
ਅੱਛਾ ਫੇਰ ਤੇ ਯਾਤਰੀਆਂ ਲਈ ਤਾਂ ਮੁਸ਼ਕਿਲ ਹੀ ਹੈਗਾ।
ਬੋਤ ਦਿੱਕਤ ਹੋ ਰਹੀ ਹੈ ਉੱਧਰ ਤੇ ਪੈਟਰੋਲ ਡੀਜ਼ਲ ਦੀ ਵੀ ਦਿੱਕਤ ਕਰ ਰਹੇ ਨੇ। ਪੈਟਰੋਲ ਪੰਪ ਵਾਲੇ ਬਾਕੀ ਕਿਸੇ ਸਾਈਡ ਦਿੱਕਤ ਨਹੀਂ ਹੈ ਸਿਰਫ ਉਸ ਤਰਫ ਹੀ ਦਿੱਕਤ ਹੋ ਰਹੀ ਹੈ।
ਹੂੰ ਹੁਣ ਤੇ ਇਹ ਵੀ ਯਾਰ ਹੈ ਕਿ ਜਿਹੜੇ ਪਹਾੜੀ ਇਲਾਕੇ ਹੈਗੇ ਨੇ ਬੋਲਦੇ ਪਏ ਨੇ ਬੜਾ ਜਿੜੇ ਟੂਰਿਸਟ ਆਦੇ ਨੇ।
ਹਾਂਜੀ ਹਾਂਜੀ ਉਹ ਟੂਰਿਸਟ ਏਰੀਆ ਚ ਹੋ ਰਿਹਾ ਨਾ। ਉੱਧਰ ਲੋਕਾਂ ਨੇ ਰੇਟ ਬਹੁਤ ਲੈ ਲੈ ਨਾ ਹੁਣ ਕੱਲ ਵੀ ਸੋਸ਼ਲ ਸਾਈਟ ਤੇ ਆ ਰਹੀ ਸੀ ਬਈ ਕਾਰ ਖੜੀ ਕਰਨ ਦੇ ਚਾਰਜਿਸ ਅੱਠ ਸੌ ਰੁਪਆ ਇੱਕ ਘੰਟੇ ਦਾ ਉਹ ਕਹਿੰਦੇ ਨਿਸ਼ਟਿਕ ਕਮਰਾ ਮਿਲ ਜੇ ਹਜ਼ਾਰ ਬਾਰਾਂ ਸੌ ਰੁਪਏ ਦਾ ਤੇ ਹੋਟਲ ਦਾ ਉੱਥੇ ਖੜੀ ਕਰ ਲਾਂਗੇ ਆਪਾਂ ਇੱਧਰ ਪਾਰਕਿੰਗ ਵਿਚ ਕਿ ਅਠ ਰੁਪ ਦੇਈਏ
ਤੇ ਨਾਲੇ ਕਮਰੇ ਦੇ ਵੀ ਰੇਟ ਕਿ ਜ਼ਿਆਦਾ ਕਰਤੇ ਨੇ ਉਹਨਾਂ ਨੇ
ਹਾਂਜੀ ਹਾਂਜੀ ਕਮਰੇ ਰੇਟ ਵੀ ਵਧਾਤੇ ਨੇ ਸਾਰਿਆਂ ਨੇ ਮੈਂ ਹਜ਼ਾਰ ਦਾ ਕਮਰਾ ਚਾਰ ਚਾਰ ਹਜ਼ਾਰ ਰੁਪਏ ਦਾ ਵਿਕ ਕਦਾ ਪਿਆ ਉਸ ਗਰਮੀ ਕਰਕੇ ਤੇ ਫਾਇਦਾ ਚੁੱਕਦੇ ਪਏ ਨੇ ਹੋਰ ਕੁਝ ਨੀ
ਸਹੀ ਗੱਲ ਹੈ ਸਹੀ ਹਾਂਜੀ
ਤੁਸੀਂ ਕਿੱਧਰ ਫਿਰ ਰੁਕੇ ਨੀ ਵਾਪਸੀ ਆ ਗਏ ਓ
ਨਾ ਪੜ੍ਹਾਉਣੇ ਕਿਉਂਕਿ ਜੋਬ ਸੀ ਨਾ ਫਿਰ ਕਰ ਲ ਫਿਰ ਜੋਬ ਦਾ ਫਿਰ ਛੁੱਟੀ ਦਾ ਮੁਸ਼ਕਿਲ ਹੋ ਜਾਂਦਾ ਫਿਰ
ਅੱਛਾ ਅੱ ਨਹੀਂ ਇੱਕ ਦਿਨ ਦੀ ਰੀਫ
ਬਸ ਸ਼ਨੀਵਾਰ ਵੀ ਹਾਂ
ਕਰਕੇ ਆਂਦੇ ਫੈਮਿਲੀ ਨਾਲ
ਮੈਂ ਫੈਮਲੀ ਨੇ ਸੰਡੇ ਨੂੰ ਕਿਹਾ ਸੀ ਤੇ ਫਿਰ ਮੈਂ ਕਿਹਾ ਰਾਤ ਜ ਕਰਦੇ ਪਏ ਸੀ ਕਿ ਜਾਣਾ ਜਾਣਾ ਜਾਣਾ ਘੁਮਾਣ ਨ ਲੈ ਕੇ ਜਾਂਦੇ ਫਿਰ ਮੈਂ ਕਿਹਾ ਚਲੋ ਫਿਰ ਸਵੇਰੇ ਸਵੇਰੇ ਸਵੇਰੇ ਨਿਕਲ ਗਏ ਸੀ ਫੇਰ ਹੁਣੇ ਹੁਣੇ ਹੀ ਆਇਆ ਥੋੜੀ ਦੇਰ ਤੱਕ ਸਵੇਰੇ ਨਿਕਲ ਗਏ ਸੀ ਸੀ
ਅੱਛਾ ਅੱਛਾ ਚਲੋ ਚਲ ਵਧੀਆ ਗੱਲ ਤੇ ਉਹ ਵੀਰ ਜੀ ਨਾਲ ਗਏ ਸੀ ਕਪਲ ਹੋਰ ਉਹਨਾਂ ਦੇ ਬੱ
ਹਾਂਜੀ ਬੱਚੇ ਠੀ
ਕੀ ਲੱਗੇ ਇਹਨੇ ਏ ਨੇ
ਹਾਂ ਆਏਦੇ ਨੇ ਡਿਨਰ ਰੱਖਿਆ ਹੋਇਆ ਸੀ ਨਾ ਦਾ ਤਾਂ ਕਰਕੇ ਆਏ
ਅੱਛਾ ਅੱਛਾ ਰੋਟੀ ਤੋਂ ਬੁਲਾਇਆ ਸੀਂ
ਹਾਂਜੀ ਰੋਟੀ ਦੇ ਆਏ ਸੀ ਫਿਰ ਘਰ ਫੋਨ ਕਰਦਾ ਸੀ ਨਾ ਕੀ ਆ ਰਿਹਾਂ ਤੇ
ਅੱਛਾ ਅੱਛਾ ਹਾਂ ਨਾਲ ਹੀ ਸੀ ਤੁਹਾਡੇ ਤੁਸੀਂ ਫੇਿਰ ਵਾ
ਹਾਂਜੀ ਹਾਂਜੀ
ਲੋ ਵਧੀਆ ਗੱਲ ਆ ਹੁਣ ਡਰੋਪ ਕਰਾਣਾ ਉਹਨਾਂ ਨੂੰ ਘਰ ਡਿਨਰ ਕਰਾ ਕੇ
ਹਾਂਜੀ ਹਾਂਜੀ
ਆਪਣਾ ਗੱਡੀ ਵਗੈਰਾ ਤੇ ਆਏ ਨੇ ਆਪਣੀ
ਨਾ ਡ੍ਰੌਪ ਕਰਨ ਜਾਣਾ ਨਾ ਅਸੀਂ ਉਹਨਾਂ ਦੇ ਉੱਥੋਂ
ਅੱਛਾ ਅੱਛਾ ਅ ਤੁਹਾਡੇ ਘਰ ਤੋਂ ਬਾਅਦ ਅੱਗੇ ਹੋਣਾ ਦਾ ਕਾਰਨ ਦਾ ਹੋਣਾ ਨਾ ਥੋੜ੍ਹਾ ਡਿਫਰੈਂਸ ਹੋਣਾ ਐ ਚਲੋ ਵਧੀਆ ਗੱਲ ਏ ਇੰਜੋਏ ਕਰ ਆਯੋ ਫਰ ਕਿੱਧਰ ਕਿੱਧਰ ਗਏ ਘੁੰਮਣ ਫਿਰ ਉੱਧਰ
ਮਾਲ ਰੋਡ ਵਗੈਰਾ, ਗਏ ਸੀ।
ਅੱਛਾ! ਲੈਂੰਡੋਰ ਗੇਔ ਲੈਂਡੋਰ।
ਪਤਾ ਨੀ, ਨਾ- ਨਾ- ਨਾ -ਨਾ -ਨਾ -ਨਾ ਬਿਲ ਦੋਰ ਵਗੈਰਾ ਨੀ ਗਏ, ਘੁੰਮਿਆ ਘੱਟੀਏ। ਬੱਚਿਆਂ ਨਾਲ, ਹਾ ਈ ਤੇ ਹਾਂ। ਬੱਚਿਆਂ ਨਾਲ ਏਦਾਂ ਘੁੰਮਿਆ ਵੀ ਨੀ ਜਾਂਦਾ ਨਾ, ਇਹ ਲੈਣਾ, ਔਹ ਲੈਣਾ, ਔਓਥੇ ਤਾਂ ਟੈਮ ਲੱਗ ਜਾਂਦਾ।
ਹਾਂਜੀ -ਹਾਂਜੀ ਔਹ ਭਾਜੀ ਦੇ ਹੀਂ ਬੱਚੇ ਤੰਗ ਆ। ਦੋਨੇ ਤੁਹਾਡੇ ਬੱਚਿਆਂ ਨੇ ਵੀ ਤੰਗ ਕੀਤਾ ਹੋਣਾ।
ਵਾਈਫ ਫੋਟੋਆਂ ਖਿਚਾਨ ਚ ਬੀਜੀ ਹੈਗੇ। ਜੀ ਐਸ ਬੱਚਾ ਸੰਭਾਲਣ ਚ ਬੀ ਜੀ ਹੈਗੇਅ ਸੀ।
ਅੱਛਾ।
ਹੋਰ। ਹੈਲੋ।
ਹੈਲੋ।
ਹਾਂਜੀ, ਭਾਜੀ ਹਾਂਜੀ। ਔ ਦਿੱਕਤ ਹੋ ਰਹੀ ਸੀ। ਨੈਟਵਰਕ ਦੀ ਨਾ। ਤਾਂ ਕਰਕੇ।
ਅੱਛਾ- ਅੱਛਾ। ਹੋਰ। ਤੁਸੀਂ ਕਦੀ ਬਣਾਓ ਫਰਨੈਲ।
ਹਾਂਜੀ- ਹਾਂਜੀ ਮੈਂ ਸੋਚ ਹੀ ਰਿਹਾ। ਬੀ ਤੁਹਾਡੇ ਨਾਲ ਬਣਾਇ ਏ ਪ੍ਰੋਗਰਾਮ।
ਹਾਂਜੀ ਐ ਜਾਵਾਂਗੇ ਕਸ਼ਮੀਰ ਵਗੈਰਾ ਜਾਵਾਂਗੇ ਹਾਂਜੀ -ਹਾਂਜੀ
ਮੀਰ ਦਾ ਨੀ ਵੀਰਜੀ ਦਮ਼ ਹੈਗਾਫ ਤੁਹਾਡਾ ਹੈ, ਪ੍ਰੋਗਰਾਮ।
ਹਾਂ ਲਦਾਖ ਚੱਲ ਲਾਂਗੇ।
ਔ ਕਸ਼ਮੀਰ ਤੋਂ ਹੋਦੇਂ ਚੱਲਾਂਗੇ ਹੋਰ ਕੀ
ਹਾਂਜੀ -ਹਾਂਜੀ, ਲੱਦਾਖ ਕਿੰਨਾ ਪੈਜਨਾ ਲੱਦਾਖ ਹੈ ਤਦੀ
ਵੀਰ ਜੀ ਯਮਨਾ ਏਧਰੋਂ ਹੋਣਾ ਪੰਦਰਾਂ ਸੌ ਕਿਲੋਮੀਟਰ ਹਹ
ਅੱਛਾ।
ਗੱਡੀ ਲੈ ਕੇ ਜਾਣਾ। ਰਾਸ਼ਨ, -ਰੂਸ਼ਨ ਪਾ ਕੇ ਲੈ ਕੇ ਜਾਣਾ ਪੈਣਾ ਤੁਹਾਨੂੰ ਗੱਡੀ ਚ
ਤੁਸੀਂ ਸ਼ਾਇਦ ਪਿੱਛੇ ਹੀ ਪਿਛਲੇ ਸਾਲ ਵੀ ਗਏਦੇ ਸੀ ਹਨਾ। ਮੈਂ ਵੇਖੇ ਸੀ। ਤੁਹਾਡੇ ਕੋਲ ਹਾਂ ਪਿਛਲੇ ਸਾਲ
ਹੁਣ ਕੁਆਰਾ ਸੀ। ਹੁਣ ਵਿਆਹ ਹੋ ਗਿਆ। ਹੁਣ ਵੀ ਹੋਆ ਏ ਆ।
ਅੱਛਾ। ਵਧੀਆ ਘਰ ਨੇ ਬੇ ਕਿ ਹੈ ਗਾ ਹਾ ਮੇ
ਹਾਂਜੀ, ਹਾਂਜੀ ਉਹ ਤੇ ਹੈ ਹੀ ਹੈ, ਉੱਧਰ ਹੈ ਨਜ਼ਾਰੇ ਨੇ ਬਹੁਤ ਘੁੰਮਣ ਦਾ।
ਹਾਂ ਹਾਂ ਤੇ ਕਿਵੇਂ ਗਏ ਸੀ, ਟਰੇਨ ਤੇ ਗਏ ਸੀ ਜਾਂ ਕਾਰ ਤੇ? ਅਣੀ।
ਪਿਛਲੇ ਵਾਰੀ ਵੀਰ ਜੀ, ਮੈਂ ਤਾਂ ਜਗਦਰੀ ਤੋਂ ਟਰੇਨ ਤੇ ਗਿਆ ਸੀ, ਜੰਮੂ ਤੱਕ ਫਿਰ ਅੱਗੋਂ ਕੈਬ ਕੀਤੀ ਸੀ।
ਅੱਛਾ, ਅੱਛਾ।
ਆਪਣਾ, ਕਾਰ ਲੈ ਕੇ ਗਿਆ ਆਪਣੀ।
ਵਧੀਆ ਗੱਲ ਐ, ਕਾਰ ਤੇ ਹੋ ਜਾਂਦਾ ਨਾ ਕਿ, ਬੰਦਾ ਰੁਕ ਵੀ ਜਾਂਦਾ ਹੈ ਟ੍ਰੇਨ ਤੇ ਬੈਠੇ ਰਹੋ, ਬੈਠੇ ਰਹੋ।
ਉਹ ਤੇ ਹੈ, ਵੀ ਜੇ ਉਹੀ ਹੈ ਨਾ ਗੱਡੀ ਚ ਤੁਹਾਨੂੰ ਥੋੜਾ ਰਹਿੰਦਾ ਕਿ ਬਈ, ਗੱਡੀ ਚਲਾਉਣੀ ਹੈ ਸਟਰੱਸ ਰਹਿੰਦਾ। ਟਰੇਨਚ ਹੀ ਆਂਦੇ ਬੰਦੇ ਨੇ ਲੇਟ ਕੇ ਜਾਣਾ ਹੈ, ਪਰ ਲਗੇਜ ਦਾ ਹੁੰਦਾ ਵੀ ਉਠਾ ਕੇ, ਕਿੱਥੇ, ਕਿੱਥੇ ਲਾਣਾ ਪੈਂਦਾ।
ਪਰ ਕਾਰ ਦਾ ਇਹ ਫਾਇਦਾ ਨਾ ਕਿ, ਜ ਮਤਲਬ ਕਿ ਜ ਵ ਜਹਾ ਵਿਊ ਆ ਗਿਆ ਤੇ ਰੁਕ ਜ ਟੇਨ ਚ ਐਸਾ ਕੁਛ ਨਾ ਹੁੰਦਾ।
ਹਾਂਜੀ ਹਾਂਜੀ ਉਹ ਤੇ ਹੈ, ਪਰ ਆਪਾਂ ਇਕੱਲੇ ਦੋ ਜਾਣੇ ਗਏ ਸੀ ਨਾ ਤੁਸੀਂ। ਅਗਲੀ ਵਾਰੀ, ਕੋਈ ਫੈਮਲੀ ਪਰਿਵਾਰ ਨਾ ਲਏ ਮਜ਼ਾ ਆਉਂਦਾ।
ਹਾਂਜੀ, ਹਾਜੀ ਅਗਲੀ ਵਾਰ ਚਲਾਂਗੇ, ਫੇਰ ਜਰੂਰ।
ਹਾਂਜੀ, ਹਾਂਜੀ ਕੋਈ ਗੱਲ ਨੀ ਤੁਹਾਡੇ ਬੱਚੇ ਵੱਡੇ ਹੋ ਜਾਣ ਨਾ ਫਿਰ ਚੱਲਦੇ ਆ।
ਹਾਂ, ਹਾਂ, ਹਾਂ ਬੱਚੇ ਵੀ ਬੜਾ ਕਰਦਾ ਹਾਂ। ਹਾਂ, ਬੱਚਿਆਂ ਨੂੰ ਪਤਾ ਲੱਗਿਆ ਨਾ ਕਿ, ਹਾਂ ਮਾਂ ਪਿਓ ਨੇ ਕਮਾਇਆ ਹੈ।
ਹਾਂਜੀ, ਹਾਂਜੀ ਚੋਣ ਨਾ ਹੁਣ ਮਨਸੂਰੀ ਘੁੰਮਾ ਕੇ ਆਏਓ ਉਹਨਾਂ ਨੂੰ ਕੀ ਪਤਾ ਇਨਾ।
ਹਾਂ, ਹਾਂ, ਹਾਂ, ਹਾਂ।
ਹੋ ਜਾਂਦਾ ਹੈ, ਕੋਈ ਨੀ।
ਹੋਰ ਸੁਣਾਓ।
ਪ
ਹਾਂਜੀ, ਠੀਕ ਹੈ ਹੋਰ। ਮਿਸੇਸ ਠੀਕ ਹੈ, ਤੁਹਾਡੀ।
ਹਾਂਜੀ? ਹਾਂਜੀ, ਹਾਂਜੀ ਵਧੀਆ ਨੇ ਲੇਟੇ ਫੋਨ ਚਲਾ ਰਹੇ ਨੇ ਬਸ।
ਅੱਛਾ, ਅੱਛਾ।
ਉਹਨਾਂ ਨੇ ਇਹੀਓ ਕਰਨਾ ਇਸ ਟਾਈਮ, ਡਿਨਰ ਉਹਨਾਂ ਨੇ ਔਡਰ ਕਰਤਾ ਜਮੈਟੋ ਤੇ।
ਅੱਛਾ, ਕੀ ਮੰਗਾਇਆ ਇਥੇ।
ਪਤਾ ਨੀ ਉਹਨਾਂ ਨੂੰ ਪਤਾ ਹੈ? ਵੇਖੋ ਕਿਆ ਰੈਸਪੀਜ਼ ਵਗੈਰਾ ਓਡਰ ਕਰਦੇ ਪਏ ਨੇ।
ਅੱਛਾ।
ਹਾਂਜੀ, ਤੁਸੀਂ ਕਰ ਕੀਤਾ ਨੀ ਡਿਨਰ ਹਜੇ ਤੱਕ?
ਨਾ ਹੁਣ ਬੱਚੇ ਕਹਿੰਦੇ, ਕੁਛ ਬਾਹਰੋਂ ਮੰਗਾਓ ਵੈਸੇ ਤਾਂ ਮਿਸਿਸ ਬਣਾ ਰਹੇ ਨੇ ਖਾਣਾ। ਬੱਚੇ ਆਏ ਨੇ ਕਹਿੰਦੇ ਬਾਹਰੋਂ ਵੀ ਕੁਛ ਮੰਗਵਾਓ।
ਅੱਛਾ, ਅੱਛਾ ਹਾਂ ਉਹ ਵੀਰ ਜੀ ਆਏਨੇ ਚਾਟ ਵਗੈਰਾ ਮੰਗਵਾ ਲੋ ਕੋਈ।
ਹਾਂ। ਕਿੱਥੋਂ ਮਿਲਦੀ ਵੈਸੇ ਵਧੀਆ ਚਾਟ? ਜੇਗਰ ਮੰਗਾਂਉਣੀ ਔਨਲਾਈਨ ਜ਼ਮੈਟੋ ਵਗੈਰਾ ਤੋਂ ਕਿਹੜਾ ਰੈਸਟੋਰੈਂਟ ਤੋਂ ਮੰਗਵਾਈਏ। ਹੈਲੋ? ਹੈਲੋ, ਹੈਲੋ। ਹੈਲੋ, ਹੈਲੋ, ਹੈਲੋ, ਅਵਾਜ਼ ਨੀ ਆਰੀ ਵੀਰੇ